ਹੈਲੋ, ਸ ਸ਼ੀ ਕਾਲ ਜੀ।
ਕਾਲ ਜੀ, ਹਾਂਜੀ।
ਹੋਰ ਸੁਨਾਉ ਕੀ ਹਾਲ ਚਾਲ ਏ?
ਵਧੀਆ, ਵਧੀਆ। ਤੁਸੀਂ ਸੁਣਾਔ ਕੀ ਕਰਦੇ।
ਕੁਛ ਨੀ ਵੇਲੇ ਹੋਏ ਸੀ ਰਸੋਈ ਚੋਂ, ਤੇ ਇੱਕ ਨਿਆਣੇ ਨੂੰ ਸਵਾਇਆ ਇੱਕ ਨੂੰ ਸਵਾਣ। ਹਾਲੇ, ਇਹ ਟਾਈਮ ਤੁਹਾਨੂੰ ਪਤਾ ਸੋਣ ਦਾ ਹੁੰਦਾ ਏ ਰੈਸਟ ਦਾ। ਵੇਲੇ ਵੂਲੇ ਹੋ ਕੇ ਹੁੰ ਤੁਸੀਂ ਕੀ ਕਰਦੇ
ਸਾਡੇ ਸਾਡੇ ਅੱਜ ਗੈਸਟ ਆਏ ਹੋਏ ਆ। ਸਵੇਰ ਦੇ ਆਪਨਾ ਸਵੇਰੇ ਔਨਾਂ ਦਾ ਨਾਸ਼ਤਾ ਵਗੈਰਾ ਬਣਾਇਆ ਕੀਤਾ
ਹੁੰ।
ਦੁਪਹਿਰ ਦੀ ਮੈਂ ਕਰ ਰਹੀ ਹਾਂ ਚਾਂਪ ਬਣਾ ਰਹੀ ਹਾਂ, ਤੁਹਾਨੂੰ ਪਤਾ ਚਾਂਪ ਨਾਲ ਤਾਂ ਕਿੰਨਾ ਆਪਨਾ ਚਾਪ ਫਰਾਈ ਅ ਫਰਾਈ ਕਰੋ। ਫੇਰ ਦਹੀਂ ਚਚ ਭਿੱਜਣੀ ਪਾਔ, ਪੀਗੋ ਕੇ ਰੱਖੋ ਮਸਾਲੇ ਮਸੂਲੇ ਫੇਰ ਮੈਂ ਗ੍ਰੇਵੀ ਬਣਾਣਦਿਆਂ ਕਿੰਨਾ ਟਾਈਮ ਪਿਆਜ਼ ਟਮਾ ਪਰ ਪਿਆਜ਼ ਛੂਰੋ, ਗ੍ਰੈਂਡ ਕਰੋ ਟਮਾਟਰ ਗਰੈਂਡ ਕਰੋ, ਪਹਿਲਾਂ ਪਿਆਜਾਂ ਨੂੰ ਤਲੋ। ਕਰੋ ਫਿਰ ਗ੍ਰੈਂਡ ਕਰੋ, ਫਿਰ ਟਮਾਟਰ ਗ੍ਰੈਂਡ ਕਰੋ। ਬੜਾ ਟਾਈਮ ਲੱਗ ਜਾਂਦਾ ਚਾਹ ਬਣਾਦਿਆ, ਖਾਓ ਖਾਣੀ ਸੌਖੀ ਹੈ। ਫੇਰ ਚਾਵਲ ਬਣਾਵਾਂਗੀ, ਚਾਵਲ ਬਣਾਵਾਂਗੀ, ਨਾਲ ਹੁਣ ਗੈਸਟ ਤਆ ਤੇ ਫੇਰ ਦੋ ਸਬਜ਼ੀਆਂ ਤੇ ਚਾਹੀਦੀਆਂ।
ਚਾਹੀਦੀਆਂ ਹੁੰਦੀਆਂ ਸਹੀ ਵਿੱਚ ਹੂੰ, ਸਾਡੇ ਕੱਲ ਆਏ ਦੇ ਸੀਗੇ। ਹ ਸਾਡੇ ਕੱਲ੍ਹ ਆਏ ਸੀ, ਤੇ ਕੱਲ ਸਕਰੋਟ ਬਣਾਇਆ। ਫੇਰ ਮਾਂ ਰਾਜਮਾਂ ਬਣਾਏ ਸੀਗੇ। ਫੇਰ ਉਸ ਤੋਂ ਬਾਅਦ ਪਨੀਰ ਬਣਾਇਆ ਸੀ। ਦਹੀਂ ਚ ਪਕੌੜੀਆਂ ਪਾਈਆਂ ਸੀ, ਚਾਵਲ ਦੇ ਨਾਲ ਫਿਰ ਫੁਲਕੇ। ਬਸ।
ਅਸੀਂ ਜ਼ਿਆਦਾ ਨਹੀਂ ਕੁਛ ਵੀ ਬਣਾਣ ਲੱਗੇ, ਕਿਉਂਕਿ ਮੈਂ ਕਲੇ ਹੱਥ ਮੇਰੇ ਕੋਲ ਨੀ ਕਲੇ ਹੁੰਦਾ। ਚਾਹ ਬਣਾਵਾਂਗੀ ਨਾਲ ਚਾਵਲ ਬਣਾ ਲਾਂਗੀ, ਨਾਲ ਦਹੀਂ 'ਚ ਪਕੌੜੀਆਂ ਪਾਵਾਂਗੀ।
ਹੁੰ, ਹੁੰ, ਹੁੰ।
ਫੇਰ, ਨਾਲ ਅੰਬ ਕੱਟ ਕੇ ਦ ਰੱਖ ਦਾਂਗੇ ਅੱਗੇ। ਫਿਰ ਬਾਅਦ ਵਿੱਚ ਆਈਸ ਕਰ੍ਰੀਮ ਖਿਲਾ ਦਾਂਗੇ, ਬਸ ਹੋ ਜਾਂਦਾ ਇਹਨਾ ਭਤੀਜੀ ਏ। ਨਾਲ ਲਿਆਈ ਹੋਈ। ਕੋਈ ਗੈਰ ਪਰੋਣਾ ਵੀ ਨੀ ਹੈਗਾ ਭਤੀਜੇ ਭਤੀਜਿਆਂ ਦਾ ਨੀ ਇੰਨਾ ਹੁੰਦਾ। ਕੋਈ ਹੋਰ ਆ ਜਾਏ ਫੇਰ ਹਾਂ, ਕੋਈ ਹੋਰ ਆਏ ਫੇਰ ਔ ਹੋਂਦਾ ਵੀ ਕਰੋ ਯੇ
ਹੁੰ।
ਬੱਚੇ ਆਏ ਦੇ ਏ ਨਾਲ। ਬੱਚਿਆਂ ਨੁ ਮਗਰੋਂ ਆਂਟੀ ਕੁਛ ਖਾਣ ਨੂੰ ਹੈ। ਨਾਨੀ ਕੁਛ ਖਾਣ ਨੂੰ ਹੈ। ਫੇਰ ਔਨਾਂ ਨੂੰ ਪੈਕਟ ਕੱਲ੍ਹ ਮੈਂ ਸ਼ ਸ਼ਪੈਸ਼ਲ ਬਜ਼ਾਰ ਬੱਚਿਆ ਨੇ ਆਣਾ ਤੇ ਤੂਫਾਨ ਚੱਕਣਾ, ਹੈ ਵੀ ਥੋੜੇ ਇੱਦਾਂ ਹੀ ਤੂਫਾਨ ਮੇਲ ਨੇ ਫਿਰ ਮੈਂ ਉਹਨਾਂ ਵਾਸਤੇ ਪੈਕੇਟ ਵਗੈਰਾ ਪਹਿਲਾਂ ਹੀ ਲਿਆ ਕੇ ਰੱਖ ਦਿੱਤੇ ਹੁਣ ਆਈ ਜਾਂਦੇ। ਦੇ ਆ ਕੁਛ ਖਾਣ ਨੂੰ ਹੈਗਾ। ਕੁਛ ਖਾਣ ਨੂੰ ਹੈਗਾ ਮੈਂ ਪੈ ਕੇ ਲਿਆਦੇ ਰਹੇ ਸੀ। ਗਲਤੀ ਇਹ ਹੋ ਗਈ ਵੱਡੇ-ਵੱਡੇ ਲੈਈ ਆ ਛੋਟੇ-ਛੋਟੇ ਲਿਆਣੇ ਚਾਹੀਦੇ ਸੀ ਇੱਕ ਵੱਡਾ ਪੈਕਟ ਉਹ ਇੱਕ ਵਾਰ ਚ ਖ਼ਤਮ
ਖਤਮ ਆਹ
ਫਿਰ ਜਾਵਾਂਗੀ ਲੈ ਕੇ ਆਵਾਂਗੀ ਹੁਣ ਚਾਰ ਪੰਜ ਦਿਨ ਬੱਚਿਆਂ ਨੇ ਰਹਿਣਾ ਤੇ ਇਹਨਾਂ ਨੂੰ ਖਾਣ ਪੀਣ ਨੂੰ ਚਾਹੀਦਾ। ਚਲੋ ਇਹਨਾਂ ਦੇ ਕਰਮਾਂ ਦਾ ਪਤਾ ਨਹੀਂ ਕਿੰਨਾ ਕੁ ਰੱਬ ਨੇ ਸਾਨੂੰ ਦੇਣਾ।
ਔ ਤਾਂ ਹੈ, ਔ ਤਾਂ ਹੈ।
ਚਾਂਪ ਬਣ ਗਈ ਹੈ ਤੇ ਹੁਣ ਮੈਂ ਚਾਵਲਾਂ ਨੂੰ, ਤੜਕਾ ਲਾਂਦੀ ਪਈ ਹਾਂ ਚਾਵਲ ਵੀ ਮੈਂ ਕਿਹਾ ਚੱਲ ਸਿੰਪਲ ਬਣਾ। ਬਣਾ ਲੈਦੀ ਹਾਂ ਜੀਰੇ ਵਾਲੇ
ਹੂੰ-ਹੂੰ-ਹੂੰ-ਹੂੰ,
ਤੜਕਾ ਲਾ ਤਾ ਜਿਰੇ
ਹੂੰ, ਹੂੰ, ਚਲੋ ਚਾਰ ਪੰਜ ਦਿਨ ਤੁਹਾਡੇ ਘਰ ਰੌਨਾਕ ਲੱਗੀ ਰਹੇਗੀ
ਹਾਂ ਰੌਣਕ ਲੱਗੀ ਰਹੇਗੀ ਮੇਰਾ ਵੀ ਦਿਲ ਲੱਗਾ ਰਹੇਗਾ ਫੇਰ ਜਦੋਂ ਚਲੇ ਜਾਣਗੇ ਫੇਰ ਉਹੀ ਮੈਂ ਮਾਂ ਉਦਾਸ ਹੋ ਕੇ
ਫੇਰ ਮੈਂ ਉਦਾਸ ਹੋ ਜਾਣਾ ਹੁਣ ਕਰਨ ਵਾਲਿਆਂ ਨੇ ਘਰ ਤੇ ਜਾਣਾ ਇਹ ਨਾ ਕੋਈ ਕਿੰਨੇ ਕੁ ਦੂਰ
ਪੇਪਰਵਾਣੇ ਬਹੁਤ
ਹੂੰ -ਹੂੰ।
ਮੇਰੀ ਆਪਣੀ ਬੇਟੀ ਆਈ ਸੀਗੀ, ਉਹ ਵੀ ਚੱਲ ਦੋ ਨਾਲ ਚਲੇ ਗਈ ਉਹ ਵੀ ਨਹੀ ਰਹੀ, ਮੈਂ ਕਹਿੰਦੀ ਰਹੀ, ਉਹਨੂੰ ਰਹਿ ਜਾ- ਰਹਿ ਜਾ, ਰਹੀ ਨਹੀਂ ਚਲੇ ਗਈ। ਹੁਣੋ ਮਲਾਈ ਫਿਰ ਮਗਰੋਂ
ਅੱਛਾ।
ਬੱਚੇ ਸੀ ਛੋਟੇ-ਛੋਟੋ, ਬੜੇ ਸੋਹਣਾ ਬੇਟਾ ਇੰਨਾ ਸੋਹਣਾ ਖੇਲਦਾ ਬੇਟੀ ਹੋਈ ਚਲੋ, ਮਨ ਕਿਆ ਨਾਨਕ ਕਿਆ ਦੇ ਹੋ ਜਾਂਦੇ ਦਾਦਕਿਆ ਦਾਦਕਿਆਂ ਦੇ ਹੋ ਜਾਂਦੇ ਆ
ਦਾਦਕਿਆਂ ਦੇ ਹੋ ਜਾਂਦੇ ਐ ਤਾਂ ਹੈ ਹੂੰ ਅੱਛਾ, ਮੈਂ ਨਾ ਮੈਂ ਤੁਹਾਨੂੰ ਤਾਂ ਫੋਨ ਕੀਤਾ। ਕੀਤਾ ਸੀਗਾ ਕਿ ਨਾ ਪਹਿਲਾਂ ਤਾਂ ਨਾ ਮੈਂ ਮਲਾਈ ਇੰਨੀ ਕੱਢਦੀ ਨੀ ਸੀਗੀ ਨਾ ਤੇ ਜਾਂ ਮਲਾਈ ਕੱਢਦੀ ਸੀਗੀ ਤੇ ਮੈਂ ਇਹਨਾਂ ਨੂੰ ਟੋਸਟ ਵਗੈਰਾ ਬਣਾ ਕੇ ਦੇ ਦਿੰਦੀ ਸੀਗੀ ਤੇ ਮਲਾਈ ਮੇਰੀ ਵੇਸਟ ਹੀ ਜਾਂਦੀ ਸੀਗੀ ਹਾਂਜੀ।
ਮੈਨੂੰ ਸਮਝ ਨੀ ਲੱਗੀ ਤੁਸੀਂ ਦੁਬਾਰਾ ਮੈਨੂੰ ਦੁਬਾਰਾ ਦੱਸੋ ਕੀ ਬੋਲਿਆ ਤੁਸੀਂ?
ਮੈਂ, ਮੈਂ ਕਿਹਾ ਮੈਂ ਤੁਹਾਨੂੰ ਤਾਂ ਫੋਨ ਕੀਤਾ ਸੀਗਾ ਕਿ ਨਾ ਪਹਿਲਾਂ ਮੈਂ ਦੁੱਧ ਦੀ ਮੈਂ ਨਾ ਮਲਾਈ ਰੱਖਦੀ ਨੀ ਹੁੰਦੀ ਸੀਗੀ ਠੀਕ ਹੈ, ਹੁਣ ਦੁੱਧ ਦੀ ਮਲਾਈ ਰੱਖਣੀ ਸ਼ੁਰੂ ਕੀਤੀ ਹੈਗੀ ਹੈ ਮੈਂ। ਮੈਂ ਜਾਂ ਦੁੱਧ ਦੀ ਮਲਾਈ ਰੱਖਦੀ ਸੀਗੀ ਤੇ ਇਹਨਾਂ ਨੂੰ ਟੋਸਟ ਵਗੈਰਾ ਕੁਛ ਬਣਾ ਕੇ ਦੇ ਦਿੰਦੀ ਹੁੰਦੀ ਸੀ। ਜਾਂ ਫਿਰ ਪਨੀਰ ਵਗੈਰਾ 'ਚ ਪਾ ਲੈਣਾ ਨਾ ਕਦੀ ਮੈਂ ਉਹਦਾ ਘਿਓ ਨੀ ਕੱਢਿਆ ਹੈਗਾ ਤੇ ਮੈਨੂੰ ਇਹ ਸੀਗਾ ਕਿ ਉਹਦਾ ਘਿਓ ਕਿੱਦਾਂ ਕੱਢਦੇ ਹੈਗੇ ਆ ਮਲਾਈ ਨੂੰ ਕਿੱਦਾਂ ਰਿੜਕਦੇ ਹੈਗੇ ਆ ਕਿਉਂਕਿ ਇੱਕ ਇੱਕ ਵਾਰੀ ਮੈਂ ਸਰਦੀਆਂ 'ਚ ਕੱਢੀ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਤੇ ਉਹ ਨਿਕਲੀ ਨਹੀਂ। ਹੀ ਨਹੀਂ ਸੀਗੀ, ਪਾਣੀ ਹੇਠ ਠੰਢਾ ਪਾਉਂਦੇ ਗਰਮ ਪਾਉਂਦੇ ਮੈਨੂੰ ਇਹ ਹਿਸਾਬ- ਕਿਤਾਬ ਹੀ ਨਹੀਂ ਪਤਾ।
ਦੇਖੋ ਉਹ ਨਾ ਮਲਾਈ ਜੇ ਫਰਿੱਜ 'ਚ ਪਈਦੀ ਹੈ ਨਾ ਗਰਮੀਆਂ ਚ ਫਿਰ ਤੇ ਤੁਹਾਨੂੰ ਕੁਛ ਵੀ ਠੰਡਾ-ਗਰਮ ਪਾਣੀ, ਸਿੰਪਲ ਪਾਣੀ ਪਾ ਦਿਉ, ਪਹਿਲਾਂ ਮਲਾਈ ਨੂੰ ਗ੍ਰੈਂਡ ਕਰ ਲਉ, ਪਾਣੀ ਬਾਅਦ ਚ ਪਾਓ ਥੋੜ੍ਹਾ ਜਿਹਾ ਨਾ। ਪਾ ਪਾਣੀ ਪਾ ਕੇ ਮਲਾਈ ਨੂੰ ਚੰਗੀ ਤਰ੍ਹਾਂ ਗ੍ਰੈਂਡ ਕਰ ਲਓ ਗ੍ਰੈਂਡ ਕਰਲੋ ਜਦੋਂ ਗਾੜੀ ਜਿਹੀ ਹੋ ਜਾਵੇ ਤੇ ਬਣ ਜਾਵੇ ਜਦੋਂ ਮਧਾਨੀ ਹਿੱਲਣੀ ਵੀ ਬੰਦ ਹੋ ਜਾਂਦੀ ਜਦੋਂ ਗਾੜੀ ਹੋ ਜਾਂਦੀ ਨਾ ਬਹੁਤ ਹਾੜ ਹੋ ਜਾਂਦੀ ਹੈ, ਮਧਾਨੀ ਹਿਲਣੀ ਬੰਦ ਹੋ ਜਾਂਦੀ ਹੈ। ਫੇਰ ਉਹ ਹੱਥ ਨਾਲ ਇਦਾਂ ਹਿਲਾਣੀ ਫੇਰ ਤੁਸੀਂ ਪਾਣੀ ਪਾਓ, ਪਹਿਲਾਂ ਥੋੜ੍ਹਾ ਜਿਨਾਂ ਪਾਣੀ ਪਾ ਕੇ ਮਲਾਈ ਨੂੰ ਗ੍ਰੈਂਡ ਕਰੋ ਅਤੇ ਫਿਰ ਅਹ ਪਾਣੀ ਬਾਅਦ ਵਿੱਚ ਥੋੜ੍ਹਾ ਹੋਰ ਪਾ ਲਉ, ਫਿਰ ਤੁਹਾਡਾ ਇੱਕਦਮ ਮੱਖਣ ਆ ਜਾਵੇਗਾ। ਸਿੰਪਲ ਪਾਣੀ ਪਾਓ, ਨਾ ਠੰਡਾ ਨਾ ਗਰਮ। ਜੇ ਅਗਰ ਫਰਿਜ਼ ਚੋਂ ਇਕਦਮ ਕੱਢ ਕੇ ਮਲਾਈ ਗ੍ਰਇਡ ਕੀਤੀ ਹੈ ਤਾਂ। ਤੇ ਸਰ ਹੁੰਦਾ ਸਰਦੀਆਂ ਵਿੱਚ ਸਾਨੂੰ ਫੇਰ ਗਰਮ ਪਾਣੀ ਪਾਉਣਾ ਪੈਂਦਾ ਹੈ। ਫੇਰ ਮੱਖਣ ਨਹੀਂ ਆਉਂਦਾ, ਥੋੜ੍ਹਾ ਹੀ ਕੀਤਾ ਫਿਰ ਗਰਮ ਪਾਣੀ
ਅਹ ਤੇਜ਼ ਗਰਮ ਪਾਣੀ ਪਾਉਂਦੇ ਹੈ ਕਿ ਹਲਕਾ ਗਰਮ ਪਾਣੀ ਪਾਉਂਦੇ ਹੈ? ਤੇਜ਼ ਗਰਮ ਪਾਣੀ।
ਤੇਜ਼ ਗਰਮ ਪਾਣੀ ਪਾਉਣਾ ਪੈਂਦਾ ਹੈ।
ਅੱਛਾ। ਹੂੰ, ਮੇਰੇ ਕੋਲ ਫੇਰ ਉਸ ਟਾਈਮ ਤੇ ਇਹੀ ਮੇਰੇ ਕੋਲ ਫੇਰ ਉਦੋਂ ਇਹੀ ਗਲਤੀ ਗਲਤੀ ਹੋ ਗਈ ਸੀ ਨਾ ਕਿ ਮੈਂ ਇੱਦਾਂ ਹੀ ਤਾਜ਼ਾ ਪਾਣੀ ਸੀਗਾ ਮੈਂ ਉਹੀ ਪਾ ਲਿਆ ਉਹ ਠੰਡਾ ਪਾਣੀ ਸੀਗਾ ਸਰਦੀਆਂ ਚ ਤਾਂ ਵੈਸੇ। ਠੰਢਾ ਪਾਣੀ। ਹੋ ਜਾਂਦਾ ਬੜਾ ਜ਼ਿਆਦਾ ਤੇ ਤਾਂ ਹੀ ਨੀ ਨਿਕਲੀ ਫਿਰ ਮੈਨੂੰ ਏਦਾਂ ਹੀ ਸੁੱਟਣੀ ਪਈ ਬਾਹਰ। ਨਾ ਪਾਉਣੀ ਪਈ ਮੈਨੂੰ ਤੇ ਨਿਕਲਦੇ ਹੀ ਨੀ ਪਇਆ ਸੀ ਇੰਨਾ ਕੁਛ।
ਬਾਰਿਸ਼ ਕਿੰਨੀ ਆ ਗਈ ਬਾਹਰ ਕੱਪੜੇ ਪਏ ਮੇਰੇ ਬਾਹਰ ਬਾਰਿਸ਼ ਕਿੰਨੀ ਤੇਜ਼ ਤੇ ਜਵਾਕ ਵੀ ਮੇਰੇ ਸੁੱਕੇ ਕੱਪੜੇ ਵੀ ਗਿੱਲੇ ਹੋ ਗਏ।
ਆਹ ਹਾਂ ਹਾਏ।
ਹੋਰ ਸੁਨਾਓ? ਫੇਰ ਬਸ ਹੁਨ ਅੱਗੋਂ ਤੁਸੀਂ ਏਦਾਂ ਹੀ ਕਰਨਾ ਵੇ, ਹਾਏ ਮੇਰੀ ਮਸ਼ੀਨ ਵੀ ਗਿੱਲੀ ਹੋ ਗਈ। ਬਈ, ਸਭ ਕੁਛ ਗਿੱਲਾ ਹੋ ਗਿਆ ਹੈ। ਤੇ? ਏਦਾਂ ਹੀ ਕੱਢਣਾ ਪਾਣੀ ਅਸੀਂ। ਗਰਮ ਕਰਕੇ ਪਾਨਾ ਸਰਦੀਆਂ 'ਚ, ਠੰਡਾ ਪਾਨੀ ਨਹੀਂ ਪਾਨਾ। ਗਰਮੀਆਂ 'ਚ ਹੁੰਦਾ ਜਿੱਦਾਂ ਦਾ ਮਰਜ਼ੀ ਤੁਸੀਂ।
ਹੂੰ ਤੇ ਇੱਕ 'ਚ ਅਗਰ ਘਿਓ ਪਾਨਾ ਹੋਏ ਤੇ। ਕਿ ਉਹ ਉਸੇ ਟਾਈਮ ਥਾਲੀ ਦਾ ਕੇ ਉਹਨੂੰ ਮੱਖਨ ਨੂੰ ਜਮਾ ਕੇ ਫੇਰ ਉਠਾਈ ਦਾ।
ਨਾ ਨਾ ਮੱਖਨ ਨੂੰ ਉਸੇ ਟਾਈਮ 'ਚ ਕਰ ਲਓ, ਤੁਸੀਂ ਮੱਖਨ ਨੂੰ ਹਾੜ ਹੀ ਹੁੰਦਾ ਵਾ।
ਹਾਂ, ਇਹ ਤਾਂ ਹੈ।
ਹੂੰ, ਉਨ ਇਹਦੇ ਪਾਪਾ ਦੇ ਕਿੰਨੇ ਹੀ ਕੌਲ ਆ ਗਏ ਨੇ ਮੈਨੂੰ ਮੈਂ ਚੱਕਦੀ ਨਹੀਂ ਪਈ। ਕੱਟੀ ਜਾਣੀ ਹਾਂ ਮੇਰੇ ਬੱਚਿਆਂ ਦੇ ਪਾਪਾ ਦਾ ਫੋਨ ਆਉਂਦਾ ਪਿਆ ਦੋ ਤਿੰਨ ਵਾਰ ਆ ਚੁੱਕਾ, ਪਤਾ ਨੀ ਕੀ ਕਹਿਣਾ?
ਕੋਈ ਗੱਲ ਨੀ ਬਾਅਦ ਚ ਚੱਕ ਲੈਣਾ, ਪਹਿਲਾਂ ਸਾਡੇ ਨਾਲ ਗੱਲ ਕੰਪਲੀਟ ਕਰ ਲੋ। ਹੋਰ ਜੀ। ਅੱਛਾ, ਤੇ ਫਿਰ ਜੇ ਅਗਰ ਜਿੱਦਾਂ ਦੁੱਧ ਫਟ ਜਾਂਦਾ ਹੈਗਾ ਆ। ਠੀਕ ਹੈ। ਤੇ ਉਹ ਜਿਹੜਾ ਤੁਸੀਂ ਪਨੀਰ ਬਣਾਉਂਦੇ ਹੈਗੇ, ਤੁਹਾਨੂੰ ਮੈਂ ਦੇਖਿਆ ਸੀ, ਇੱਕ ਪੋਟਲੀ ਟੰਗੀ ਹੋਈ ਤੁਹਾਨੂੰ ਮੈਂ ਪੁੱਛਿਆ ਸੀ ਪਨੀਰ ਕੱਢਿਆ ਤੁਸੀਂ, ਤੇ ਉਹ ਜਦੋਂ ਦੁੱਧ ਫਟ ਜਾਂਦਾ ਦੁੱਧ ਨੂੰ ਤੁਸੀਂ ਏਦਾਂ ਹੀ ਕੱਢ ਦਿੰਦੇ ਹੋ ਕਿ ਕੁਛ ਲਗਾਉਂਦੇ ਹੋ ਉਹਦੇ ਤੇ।
ਕੱਪੜੇ ' ਪਾ ਕੇ ਰੱਖ ਦੇਣਾ ਅਸੀਂ ਦਾ ਪਨੀਰ ਬਣ ਜਾਣਾ।
ਅੱਛਾ, ਠੀਕ ਐ, ਠੀਕ ਐ, ਠੀਕ ਐ, ਠੀਕ ਐ।
ਤੁਹਾਨੂੰ ਫੋਨ ਕਰ ਲੈ ਜਹੜ
ਹਮ!
ਹਾਂ।
ਮੈਂ ਮਤਲਬ ਕਿ, ਇਹ ਸੀਗਾ ਕਿ, ਕਦੀ ਪਨੀ ਚਲੋ ਇਹ ਟੱਚ ਹਡਾ ਬਾਬੇ ਦੀ ਮੇਰਾ ਕਦੀ ਦੁੱਧ ਮੇਰਾ ਖਰਾਬ ਹੋਇਆ ਨੀ ਹੈਗਾ, ਕਿਉਂਕਿ ਅਸੀਂ ਟੈਮ ਟੂ ਟਾਈਮ ਵਾਲਾ ਦਵਾ ਦਿੰਨੇ ਹੁੰਨੇ ਹੈਗੇ ਆਂ। ਠੀਕ ਐ! ਬਟ ਇਹ ਹੁੰਦਾ ਕਿ ਜਦੋਂ ਦੁੱਧ ਅਸੀਂ ਲੈ ਕੇ ਆਉਨੇ ਦੁੱਧ ਫਟਾਉਨਾ ਹੋਏ
ਉਹ ਫੇਿਰ ਨਾ, ਫੇਰ ਇੱਕ ਆਹਦਾ ਨਿੰਬੂ ਸੱਤ
ਅੱਛਾ।
ਨਿੰਬੂ ਸੱਤ ਪੰਤਾਲੀ ਦੁਕਾਨ ਮਿਲ ਜਾਂਦਾ, ਤੁਸੀਂ ਨਿੰਬੂ ਲੈਓ ਓ ਤੁਸੀਂ ਥੋੜਾ ਜਿਹਾ ਵੀ ਉਬਲਦੇ ਦੁੱਧ ਚ ਪਾਓਗੇਂ, ਦੁੱਧ ਨੂੰ ਗਾਲਾ ਆ ਜਾਂਦਾ। ਥੋੜਾ ਜਹੀਨ ਹੀ ਪਾਓਗੇ ਨਾ ਤ ਦੁੱਧ ਨੇ ਇੱਕਦਮ ਮੰਨੀ ਸੋਹਣੀ ਤਰ੍ਹਾਂ ਫੱਟਦਾ ਨਾ, ਬੜੀ ਵਧੀਆ ਤਰ੍ਹਾਂ ਫੱਟਦਾ ਦੁੱਧ।
ਅੱਛਾ!
ਹਮ।
ਅੱਛਾ ਜੀ, ਠੀਕ ਆ, ਠੀਕ ਆ, ਠੀਕ ਆ।
ਇਹ ਤੂੰ ਨਾਲ ਹੀ ਫੜ ਦਿੰਦਾ ਚਰਨ ਦੇ, ਵੀ ਤੁਸੀਂ ਕੱਪੜੇ ਚ ਪਾ ਕੇ ਰੱਖ ਦੋ।
ਹਮ! ਇਹ ਵੀ ਠੀਕ ਹੈਗਾ। ਸਿਰਫ਼ ਨਿੰਬੂ ਸਾਡ ਕੀ ਕਿਹਾ ਤੁਸੀਂ ਨਿੰਬੂ
ਨਿੰਬੂ ਸੱਤ ਮਿਲ ਜਾਂਦਾ ਬਜ਼ਾਰੋਂ ਬੰਸਾਰੀ ਦੁਕਾਨ ਤੋਂ, ਤੁਸੀ ਲ ਨਿੰਬੂ ਦਾ ਸੱਤ।
ਜੇ ਅਗਰ ਉਹ ਨਾ ਮਿਲੇ ਤੇ ਹੋਰ ਕੀ ਹੈ ਐਕਸਟਰਾ ਏਦਾਂ ਦੀ
ਫਿਰ ਨਿੰਬੂ ਪਾਓ। ਵੈਸੇ ਤਾਂ ਉਹ ਮਿਲ ਜਾਂਦਾ ਆਰਾਮ ਨਾਲ ਮਿਲ ਜਾਂਦਾ। ਨਹ ਨਿੰਬੂ ਦਾ ਹੀ ਸਾੱਥ ਹੁੰਦਾ ਜਿੱਦਾਂ ਉਹ ਨੀ ਹੁੰਦੀ ਫਟਕੀ ਨੀ ਹੁੰਦੀ
ਹਾਂਜੀ ਹਾਂਜੀ।
ਹਾਂਜੀ ਉਹ ਗੋਦਾਂ ਦਾ ਹੁੰਦਾ ਫਟਕਰੀ ਵਰਗਾ ਸੇਮ ੋਦਾਂ ਦਾ ਕਲਰ ਖੱਟਾ ਖੱਟਾ ਹੁੰਦਾ। ਕਲਰ ਹੁੰਦਾ ਓਦਾਂ ਹੀ ਜਿੱਦਾਂ ਫਟਕਰੀ ਹੁੰਦੀ ਉਓਦਾਂ ਦਾ ਹੀ ਹੁੰਦਾ।
ਹਮ, ਹਮ, ਹਮ, ਹਮ! ਚਲ ਠੀਕ ਹੈ, ਫੇਰ ਮੈਂ ਕੱਢਾਂਗੀ ਆ ਦੋਨੋ ਹੀ ਨਾ ਚੀਜ਼ਾਂ ਕਰਾਂਗੀ ਮੈਂ। ਮਲਾਈ ਦੋ ਡੋਗੇ ਭਰ ਗਏ, ਹੋਏ ਮੈਂ ਸੋਚਦੀ ਸੀ ਕੀ ਕਰਾਂ ਇਹਨਾਂ ਦਾ। ਸਮਾਂ ਨੀ ਲੱਗਦੀ ਪਈ ਸੀਗੀ, ਹੂੰ ਕਰਦੀ ਸ਼ਾਮੀ ਕਰਾਂਗੀ ਹੁਣ।
ਤੇ ਕਿੰਨਾ ਸਾਰਾ ਮੱਖਣ ਨਿਕਲ ਜਾਣਾ।
ਹਾਂ, ਚਲੋ ਠੀਕ ਹੈ ਕਰਲਓ ਤੁਸੀਂ ਵੀ ਕੰਮ।
ਹਾਂਜੀ-ਹਾਂਜੀ, ਚਲੋ ਠੀਕ ਹੈ, ਓਕੇ, ਓਕੇ, ਓਕੇ ਸਤਿ ਸ਼੍ਰੀ ਅਕਾਲ ਜੀ।